ਸਤਿ ਸ਼੍ਰੀ ਅਕਾਲ ਜੀ।
ਹੈਲੋ,
ਹੈਲੋ, ਸਤਿ ਸ਼੍ਰੀ ਅਕਾਲ ਜੀ। ਚੰ, ਵਧੀਆ ਤੁਸੀਂ ਦੱਸੋ।
ਮੈਂ ਵੀ ਵਧੀਆ, ਕੀ ਕਰਦੇ ਪਏ ਸੀ?
ਕੁਛ ਨਈ ਵਿਹਲੀ ਸੀ, ਤੁਸੀਂ ਦੱਸੋ?
ਬਸ ਮੈਂ ਹਲੇ ਚਾਏ ਪੀਤੀ ਆ, ਰਸ ਖਾਏ ਸੀ ਸੁਬਹ ਦਾ ਮੈਂ ਕੁਛ ਨੀ ਖਾਇਆ ਨਾ, ਤਾਂ ਮੈਂ ਬਸ ਹੁਣ ਸੋਚ ਰਹੀ ਸੀ ਭੁੱਖ ਲੱਗੀ ਹੈ ਥੋੜ੍ਹਾ ਜਿਹਾ ਕੁਛ ਖਾ ਲਿੱਤੇ। ਮੇਰੀ ਫਰੈਂਡ ਜੇ ਹੈ ਉਹ ਆਈ ਸੀ ਸ਼ੋਪ ਤੋਂ ਉਹ ਅ ਕੰਮ ਤਾਂ ਆਈ ਸੀ ਉਹ, ਤੇ ਬਸ ਓ ਉਹਨੇ ਔਰ ਮੈਂ ਆਪਾਂ ਦੋਨਾਂ ਨੇ ਬਣਾਇਆ, ਤੇ ਖਾਇਆ ਫਿਰ, ਫਰਕ ਦਾ ਕੁਛ ਨੀ ਵਿਹਲੇ ਲਿਟੇ ਹੋਏ ਸੀ ਤਾਂ ਹ ਲਾਈਟ ਚਲੇ ਗਈ ਤੁਹਾਡੀ ਵੀ ਲਾਈਟ ਇਹੀ ਹੋਈ ਹੈ ਕੇ।
ਹਾਂਜੀ-ਹਾਂਜੀ ਨਹੀਂ ਗਈ।
ਅੱਛਾ-ਅੱਛਾ, ਲੈਟ ਗਈ ਹੋਈ ਹੈ।
ਹੂ,
ਹੋਰ ਤੁਸੀਂ ਆ ਗਏ ਔਫਿਸ ਚੋਂ, ਹਾਂਜੀ। ਅੱਛਾ ਜੀ। ਬਾਕੀ ਮੇਰੇ ਨਾ ਵੰਸ਼ਿਕਾਂ ਦੀਦੀ ਨਾਲ ਗੱਲ ਹੋਈ ਸੀ।
ਅੱਛਾ, ਕੋ ਉਹ ਮੋਟੀ ਜੀ ਕੁੜੀ, ਆਹੋ ਹਾਂ।
ਉਹ ਕਹਿ ਰਹੀ ਸੀ ਕਿ ਅਹ ਮੈਂ ਉਹਨਾਂ ਨਾਲ ਗੱਲ ਕੀਤੀ ਕਹਿ ਰਹੀ ਸੀ ਕਰ ਲੈ ਮੇਰੇ ਨਾਲ ਕਾਲ। ਮੈਂ ਤਾਂ ਕਰ ਲੈਦੀ ਆ ਤੁਹਾਡੇ ਨਾਲ ਵੀ ਗੱਲ ਕਹਿੰਦੀ ਤੂੰ ਮੈਨੂੰ ਗੱਲ ਹੀ ਨੀ ਕਰਦੀ ਜਿਵੇ ਮੈ ਅੱਛਾ ਕਰ ਲੈਣੀ ਆ ਕੋਈ ਚੱਕਰ ਨੀ ਆ, ਤੇ ਮੈਂ ਉਹ ਕੋਲ ਮਿਲਾਈ, ਮੈਂ ਉਹਨਾ ਨਾਲ ਗੱਲ ਕੀਤੀ। ਇਹ ਕਿਵੇਂ ਹੋ ਕਿਵੇਂ ਨੀ ਹੋ ਮੈਂ ਕਿਹਾ ਆਉਣਾ ਤੁਸੀਂ ਇੱਧਰ ਕੱਲ੍ਹ ਤਾਂ ਦਮਮਨ ਆ ਰਹੀ ਇੱਥੇ। ਕਹਿੰਦੀ ਹਾਲੇ ਤੱਕ ਤਾਂ ਕੋਈ ਪਲੈਨ ਨਹੀਂ ਹੈ। ਬਾਕੀ ਉਹ ਕਹਿ ਰਹੀ ਸੀ ਉਹਦੇ ਵਾਸਤੇ, ਏ ਸੀ ਵਾਸਤੇ ਕਹਿ ਰਹੀ ਸੀ। ਕਹਿੰਦੀ ੳਹਦਾ ਕਹਿੰਦੀ ਉਹਦਾ ਤੇ ਮੈਂ ਮੈਸੇਜ ਨਹੀਂ ਵੇਖਿਆ ਹਾਲੇ ਤੱਕ ਉਹ ਵਿਚਾਰਾ ਪੁੱਛ ਰਿਹਾ ਸੀ ਡੇਟ ਔਫ ਬਰਥ, ਮੈਂ ਕਿਹਾ ਕੋਈ ਗੱਲ ਨੀ ਤੁਸੀਂ ਲਿਖ ਦੋ ਦੋ ਹਜ਼ਾਰ ਤਿੰਨ ਹਾਲੇ ਤੱਕ ਤੁਸੀਂ ਲਿਖਿਆ ਹੀ ਨਹੀਂ ਦੋ ਹਜ਼ਾਰ ਤਿੰਨ।
ਚੰਗਾ ਕੀਤਾ ਤੁਸੀ।
ਆਹੋ ਦੱਸ ਹੀ ਕਹਿੰਦੀ ਮੈਂ ਸੀਨ ਨੀ ਕੀਤਾ। ਮੈ ਕਯਾ ਵਿਚਾਰਾ ਦੇਖ ਰਹਾ ਹੋਣਾ ਵੇਖ ਰਿਹਾ ਹੋਣਾ ਕਿ ਕੀ ਹੈ ਕੀ। ਕੀ ਬਰਥਡੇਟ ਹੈ ਕੀ ਨੀ ਏ।
ਹਮ ਹਮ।
ਬਾਕੀ ਤਾਂ ਕੁਛ ਨੀ ਆ ਸੁਬਹ ਤੋਂ ਬੜੀ ਗਰਮੀ ਸੀ। ਮੈਂ ਬਸ ਅੱਜ ਪਤਾ ਨੀ ਕੀ ਸੀ? ਯਮੁਨਾਨਗਰ ਵਿੱਚ ਉਹ ਅ ਪੁਲਿਸ ਜੇ ਆਏ ਹੋਈ ਸੀ ਆਈ ਏ ਐੱਸ ਜੇ ਆਏ ਹੋਏ ਸੀ ਤਾਂ ਸਾਰੀ ਸ਼ੋਪਾਂ ਬੰਦ ਕਰ ਦਿੱਤੀ। ਤੇ ਮੇਰੇ ਇੱਕ ਫਰੈਂਡ ਲੱਗਿਆ ਹੋ ਨਾ ਉੱਧਰ। ਤਾਂ ਉਹ ਵੀ ਸ਼ੋਪ ਦਾ ਹੀ ਕੰਮ ਕਰਦਾ ਤੇ ਉਹਦੀ ਸ਼ੋਪ ਬੰਦ ਨੀ ਮੈਂ ਕਿਹਾ ਤੈਨੂੰ ਮੈਨ ਮੈਂ ਪੁੱਛਿਆ ਮੈਂ ਕੀ ਤੇਰੀ ਦੁਕਾਨ ਨੀ ਬੰਦ ਹੋਈ ਕੀ ਚੱਕਰ ਆ। ਕਹਿੰਦਾ ਮੇਰੇ ਪਤਾ ਨਹੀਂ ਡੀਐੱਸਪੀ ਹੈ ਪੱਤਾ ਨਹੀ ਆਇਐਸ ਹੈ ਕੁਛ। ਜਾਣਕਾਰੀ ਚ ਮੈਂ ਅਛ ਮੈਂ ਕਿਹਾ ਤੁਹਾਡੀ ਤਾਂ ਬੜੀ ਪਹੁੰਚ ਏ। ਐਦਾਂ ਦੀ ਜਾਣਕਾਰੀ ਹੋਰ ਕੀ ਏ ਹਤੁਹਾਡੀਆਂ। ਕਹਿੰਦਾ ਬਸ ਕਹਿੰਦਾ ਕੱਲੀ ਸ਼ੋਪ ਮੇਰੀ ਖੁੱਲੀ ਏ ਸਾਰੀਆਂ ਦੀ ਬੰਦ ਕੀਤੀ ਏ। ਤੇ ਸਾਈਡ ਵਾਲਾ ਨੀ ਏ ਉਹ। ਮੈਂ ਤੁਹਾਨੂੰ ਦੱਸਿਆ ਸੀ ਉਦਾ ਭਰਾ ਆਯਾ ਇੱਕ ਮੇਰੀ ਫਰੈਂਡ ਦਾ।
ਆਹੋ ਟੈਨਫੀਲ
ਆਹੋ ਆਹੋ। ਉਹਨਾਂ ਤੋਂ ਚਲਾਨ ਹੋਇਆ ਕਿਉਂਕਿ ਉਹ ਸ਼ੋਪ ਬੰਦ ਹੀ ਨਹੀਂ ਕਰ ਰਹੇ ਸੀ। ਕਹਿੰਦੇ ਤੁਹਾਡਾ ਚਲਾਨ ਤੇ ਛਾਬਰੇ ਦਾ ਵੀ ਚਲਾਉਣ ਆਇਆ ਜਿਸ ਤੋਂ ਕੰਮ ਆਉਂਦਾ ਨਾ।
ਅ ਉਹਦੇ ਨਾਲ ਤਾਂ ਐਵੇਂ ਹੀ ਹੁੰਦਾ।
ਆਹੋ ਬਸ ਚਲਾਨ ਹੋਇਆ ਓਦਰੋ। ਬਾਕੀ ਤੁਸੀਂ ਅ ਖਾਣਾ ਖਾ ਲਿੱਤਾ। ਅੱਛਾ ਜੀ।
ਤੁਸੀਂ ਦੱਸੋ।
ਬਸ ਮੈਂ ਵੀ ਖਾ ਹੀ ਲਿੱਤਾ ਹਾਲੇ ਤੱਕ ਤਾਂ। ਖਾਣਾ ਸੁਭਏ ਦਾ ਤਾਂ ਨਹੀਂ ਖਾਇਆ ਹਾਲੇ ਮੈਂ ਤਾਂ ਹੁਣ ਹਾਲੀ। ਖਾਇਆ ਰਸ ਖਾਏ ਜੀ ਖਾਏ ਸੀ ਚਾਏ ਵੀ ਪੀਤੀ ਸੀ।
ਕੀ ਖਾਧਾ ਤੁਸੀਂ।
ਹਲੇ ਤਾਂ ਤਾਂ ਕੁਛ ਖਾਇਆ ਨਹੀ ਹਲੇ ਬਣਾਵਾਂਗੇ। ਕੱਲ ਦਾ ਦੁੱਧ ਸੀ ਨਾ ਤਾਂ ਉਹ ਫਟ ਗਿਆ। ਤਾਂ ਮੈਂ ਸੁਬਾਹ ਔਟਸ ਖਾਣ ਲੱਗੀ ਤਾਂ ਹੁਣ ਦੁੱਧ ਫਟਿਆ ਹੋਇਆ ਮੈਂ ਕਹਿ ਰਹੀ ਦੁੱਧ ਫਟਿਆ ਹੋਇਆ ਤਾਂ ਮੈਂ ਹਲੇ ਮੈਂ ਸ਼ੁਕਰ ਮਨਾਓ ਮੈਂ ਤਾਂ ਪਹਿਲੇ ਕੋਰਨਫਲੈਕਸ ਨਹੀ।
ਹ
ਤੇ ਉਹਦੇ ਉੱਤੇ ਮੈਂ ਦੁੱਧ ਨੀ ਗੇਰਿਆ ਬਾਕੀ ਮੈਨੂੰ ਲੱਗਿਆ ਕਿ ਦੁੱਧ ਫਟਿਆ ਮੈਂ ਪਹਿਲਾਂ ਦੁੱਧ ਮੈਂ ਦੁੱਧ ਪਾਇਆ। ਤੇ ਦੁੱਧ ਚ ਬਣਿਆ ਦਹੀਂ ਮੈਂ ਸੋਚਿਆ ਮੈਂ ਕਿਹਾ ਪਤਾ ਦਹੀਂ ਕਿੱਦਾਂ ਬਣ ਗਿਆ। ਦਹੀਂ ਬਣਿਆ ਕਿ ਅਹ ਪਨੀਰ ਬਣਿਆ ਮੈਨੂੰ ਸਮਝ ਨਾ ਏ। ਮੈਂ ਮੰਮੀ ਨੂੰ ਕਾੱਲ ਕੀਤਾ ਮੈਂ ਕਿਹਾ ਮੰਮੀ ਪਤਾ ਨੀ ਇਹ ਕਿੱਦਾਂ ਦਾ ਕੀ ਬਣਿਆ ਮੈਨੂੰ ਤਾਂ ਸਮਝ ਹੀ ਨਹੀਂ ਆ ਰਿਹਾ। ਮੰਮੀ ਕਹਿੰਦੀ ਦਹੀਂ ਬਨਿਆ ਤਾਂ ਦਹੀਂ ਖਾ ਲੈ ਪਨੀਰ ਬਨਿਆ ਤਾਂ ਪਨੀਰ ਬਣਾ ਲੈ। ਮੈ ਕਯਾ ਹੁਣ ਡਿਫਰੈਂਸ ਕੀ ਏ ਇਸ ਵਿੱਚ? ਮੈਨੂੰ ਪਤਾ ਹੀ ਨਹੀਂ ਲੱਗਿਆ ਤੇ ਮੰਮੀ ਨੇ ਕਿਹਾ। ਕੋਈ ਗੱਲ ਨੀ ਫੈਂਕਣਾ ਤੁਸੀਂ ਤੂੰ ਆਈ ਆ ਤੂੰ ਇੱਕ ਕੰਮ ਕਰ ਗੈਸ ਤੇ ਫੜਾ ਦਿੱਤੇ। ਤਾਂ ਇਹ ਆਪੇ ਅਲੱਗ ਹੋ ਜਾਣਾ ਤਾਂ ਮੈਂ ਗੈਸ ਚ ਚਲਾ ਦਿੱਤਾ ਉਹ ਸੱਚੀ ਅਲਗ ਹੋਈ ਗਿਆ। ਐ ਮੈਂ ਥੋੜੀ ਜਿਰ ਥੋੜਾ ਜਿਹਾ ਅੱਮ ਉਹ ਲਗਾਈ ਗੈਸ ਦੀ ਲਗਾਈ ਫਿਰ ਦੇਖਿਆ ਫਿਰ ਉਹ ਆਪਣੇ ਆਪ ਅਲੱਗ ਹੋ ਗਿਆ ਪਨੀਰ ਜਿਹਾ। ਤਾਂ ਮੈਂ ਬਾਕੀ ਫੇਿਰ ਮੈਂ ਚੁੰਨੀ ਨਾਲ ਪੁੰਜਿਆ ਫਿਰ ਮੰਮੀ ਕਹਿਤੀ ਉਹਨ ਨਾ ਮੀਚੋੜ ਲਈ ਚਮਚ ਨਾਲ। ਐਵੇਂ ਚਮਚ ਨਾਲ ਨਾ ਕਹਿੰਦੇ ਗਰਮ ਕਰਨ ਨਾਲ ਮਿਚੂੜ ਜਾਂਦਾ। ਤਾਂ ਮੈਂ ਬਸ ਮੇੰ ਜੋੜਿਆ ਤੇ ਬਸ ਥੋੜਾ ਮਾੜਾ ਜਿਹਾ। ਹੋਣੇ ਆ ਦੋ ਪੈਕੇਟ ਦਾ, ਬਾਕੀ ਵੇਖ ਲੋ ਕਿੰਨਾ ਆਪਾਂ ਦੁੱਧ ਪੀ ਜਾਂਦੇ ਹਾਂ? ਬੜ ਪਰ ਪਨੀਰ ਬਣਾਉਣ ਵਾਰੀ ਮਾੜਾ ਜਿਹਾ ਬਣਿਆ। ਬਾਕੀ ਕੋਈ ਨੀ ਮੈਂ ਮੰਮੀ ਕਹਿ ਰਹੀ ਸੀ ਕੋਈ ਗੱਲ ਨੀ। ਉਸ ਵਿੱਚ ਟਮਾਟਰ ਪਿਆਜ ਪਾ ਜਾਣਾ।
ਚੰਗਾ ਜੀ, ਹੋਰ ਦੱਸੋ ਤੁਸੀ? ਅੱਛਾ ਆਫਿਸ ਨਹੀਂ ਗਈ। ਆਫਿਸ ਨੀ ਗਏ ਤੁਸੀਂ?
ਹਾਲੇ ਤੱਕ ਤਾਂ ਨਹੀ ਹੈ, ਆਫਿਸ ਅਜ ਅਜ ਮੇਰਾ ਮਨ ਹੀ ਨਹੀਂ ਕੀਤਾ। ਆਫਿਸ ਜਾਣ ਲਈ, ਮੈਂ ਕਹਿ ਰਹੀ ਸੀ ਕਿ ਆਫਿਸ ਜਾਣਾ। ਤੰਨੂੰ ਆਫਿਸ ਗਈ ਤਾਂ ਸੀ।
ਹਾਂ
ਮਤਲਬ ਮੇਰਾ ਮਨ ਤਾਂ ਕਰ ਰਿਹਾ ਸੀ ਕਿ ਜਾਣਾ ਕਿ ਉਹਨਾਂ ਨੇ ਕਿਹਾ ਨਾ ਛੁੱਟੀ ਲੈਣੀ ਤੇ ਮੈਂ। ਮੈਨੂੰ ਲਗਿਆ ਮੈਨੂੰ ਤਾਂ ਛੁ ਲੈਣੀ ਅੱਠ ਤੋਂ ਨੌ ਨੂੰ ਛੁੱਟੀ ਲੈਣੀ ਸੀ, ਮੈਂ ਤਾਂ ਉਹ ਫਿਰ ਬੋਲਾਂ ਕਿ ਛੁੱਟੀ ਲੈ ਲਿੱਤੀ ਤੁਸੀਂ ਤਾਂ ਮਤਲਬ ਚਿਕ- ਚਿਕ ਕਰਾਂਗੇ ਤਾਂ ਮੈਂ ਤਾਂ ਮੈਂ ਸੋਚਿਆ ਕਿ ਨਾ, ਮੈਂ ਜਾਵਾਂਗਾ ਹੀ ਨਹੀਂ। ਆਫਿਸ ਤਾਂ, ਬਾਕੀ ਮੈਂ ਗ- ਮੈਂ ਸੋਚ ਰਹੀ ਸੀ ਜਾਵਾਂ, ਜਾਵਾਂ, ਜਾਵਾਂ ਮੈਂ ਸੋਚਦੀ- ਸੋਚਦੀ ਤਾਂ ਫੇਰ ਮੇਰਾ ਨਾ ਇੱਕ ਇਕਦਮ ਮੂਡ ਜਿਹਾ ਨਹੀਂ ਹੋਇਆ ਕਿ ਜਾਵਾਂ ਮੈਂ ਨੀ ਜਾ ਰਹੀ। ਅਹ ਕਿਉਂਕਿ ਪੈਸੇ ਲੱਗਦੇ ਆ ਇੱਕ ਤਾਂ, ਉੱਪਰੋਂ ਅਸੀਂ ਖਾਂਦੇ ਕੁਛ ਨੀ ਆ, ਤੇ ਮੈਂ ਸੋਚਿਆ ਇੱਕ ਦਿਨ ਦੀ ਮੈਂ ਵੀ ਛੁੱਟੀ ਮਾਰ ਲਾਂ। ਕੱਲ ਦੀ ਛੁੱਟੀ ਸੰਡੇ ਆਫ ਹੁੰਦਾ ਨਾ ਸ਼ੋਪ ਵੀ ਬੰਦ। ਆਫਿਸ ਸੀ ਬੰਦ ਹੁੰਦਾ ਪੂਰਾ, ਤਾਂ ਮੇਰੀ ਇੱਕ। ਫਰੈਂਡ ਹੈ ਤੇ ਉਹਦਾ ਮੈਸੇਜ ਆਇਆ ਦੋ ਕੁ ਕਰੀਬ ਤਾਂ ਮੈਂ ਮੈਂ ਪੁੱਛ? ਮੈਂ ਕਿਹਾ ਹਾਂਜੀ ਕੀ ਗੱਲ, ਮੈਨੂੰ ਲੱਗਿਆ ਮੇਰੇ ਬਾਰੇ ਕੁੱਛ ਪੁੱਛਣੇ ਹੋਣੇ? ਡੇਲਸ ਵਗੈਰਾ ਤੇ ਉਹ ਕਹਿ ਰਹੇ ਕਿ ਨਹੀਂ, ਮੈਂ ਤਾਂ ਛੱਡ ਦਿੱਤਾ ਕੰਮ ਮੈਂ ਕਿਹਾ ਅੱਛਾ ਤੁਸੀਂ ਛੱਡ ਦਿੱਤਾ ਕੰਮ? ਮੈਂ ਤਾਂ ਮੈਨੇ ਮੈਂ ਕਿਹਾ ਉਹਨਾਂ ਨੂੰ ਮੈਂ ਤੁਹਾਡੇ ਭਰੋਸੇ ਸੀ, ਪਰ ਤੁਸੀਂ ਵੀ ਕੰਮ ਛੱਡ ਦਿੱਤਾ? ਹੁਣ ਮੇਰਾ ਜੀ ਕਿੱਦਾਂ ਲੱਗੂਗਾ, ਉਹ ਕਹਿ ਰਹੇ। ਉਹ ਕਹਿ ਰਹੇ ਬਸ ਦਿਮਾਗ ਖ਼ਰਾਬ ਕਰਦੀ ਸੀ। ਕਿ ਮੇਰਾ ਮੈਂ ਚੱਲ ਗਈ ਮੈਂ ਕਿਹਾ ਚੱਲ ਇਹ ਵੀ ਸਹੀ ਆ। ਮੈਂ ਕਿਹਾ ਜ਼ਿਆਦਾ ਵੀ ਸਟਰੈਸ ਲੈਣਾ ਕੀ ਹੈ, ਬਾਕੀ ਨਾ ਉਹ ਕੁੜੀ ਨਾ ਬਾਹਰ ਜਾਣ ਲਈ ਕਹਿ ਰਹੀ ਸੀ। ਉਹਦਾ ਬਾਹਰ ਸੀ ਪਲੈਨ ਵੈਸੇ ਤਾਂ। ਉਹ ਬਸ ਟਾਈਮ ਪਾਸ ਲਈ ਕਰ ਰਹੀ ਸੀ, ਕਹਿੰਦੀ ਆਈ ਟੀ ਸੈਕਟਰ ਵਿੱਚ ਕਰਾਂਗੀ ਮੈਂ ਕੰਮ। ਕਿਉਕਿ ਨਾ ਫਿਰ ਐਕਸਪੀਰੀਅੰਸ ਜ ਹੋ ਜਾਂਦਾ ਨਾ ਬਾਹਰ ਬਾਹਰ ਵੀ ਜਾਣਾ ਤਾਂ ਆਈ ਟੀ ਸੈਕ-। ਉਹਦਾ ਬੜਾ ਸਕੋਪ ਆ, ਮੈਂ ਕਿਹਾ ਚਲੋ ਚੰਗੀ ਗੱਲ ਆ ਤੁਸੀਂ ਕਰੋ। ਫਿਰ ਆਪਾਂ ਵੀ ਤੁਹਾਡੇ ਪਿੱਛੇ- ਪਿੱਛੇ ਆ ਜਾਣਾਂਗੇ, ਤੁਸੀਂ ਸਾਨੂੰ ਗਾਈਡ ਕਰ ਦਿਓ, ਕਹਿੰਦੀ ਕੋਈ ਚੱਕਰ। ਕਹਿੰਦੀ ਮੈਂ ਇੱਕ ਵਾਰ ਲੱਗੀ ਨਾ। ਤਾਂ ਹੋ ਜਾਏਗਾ, ਮੈਂ ਕਿ ਵੈਸੇ ਕਹਿ ਰਹੀ ਸੀ ਟੀ ਪੀ ਇੰਟਰਨੈਸ਼ਨਲ ਲਈ ਕਤੀ। ਕਹਿੰਦੀ ਅੱਛਾ ਸੀ, ਬਾਕੀ ਮੇਰੀ ਸੈਲਰੀ ਹੈ ਨਾ ਸਤਰਾਂ ਤੱਕ। ਕਿ ਬਾਕੀ ਬ ਬੱਚੋਂ ਦੀ ਸੋਲਾ ਤੱਕਦੀ ਆ ਤਾਂ ਬੱਚੇ ਬੋਲਦੇ ਤੁਹਾਡੀ ਸੈਲਰੀ ਕਿੰਨੀ ਗੱਲ ਸੀ ਬਣਾਉਣ ਲਈ। ਨਹੀਂ ਨਹੀਂ ਬੜਾ, ਕਿੱਧਰੋ ਲਾਉਣੇ। ਉਹਨਾਂ ਨੇ ਮਨਾ ਹੀ ਕਰ ਦਿੱਤਾ, ਸੈਲਰੀ ਦਾ ਕੀ ਕੀ ਕਰਨਾ ਕੀ ਨੀ ਕਰਨਾ। ਸੋਲਹ ਨੇ ਸਾਡੇ ਵੀ ਸੋਲਾ ਹੀ ਰੱਖੀ, ਝੂਠ ਬੋਲਣਾ ਪਿਆ ਨਾ ਤਾਂ ਕਿ ਤਾਂ। ਤਾਂ ਕੀ ਬੋਲੇ ਨਾ। ਕੁਛ ਨੀ ਬਾਕੀ ਕੁੱਝ ਕਹਿੰਦੇ ਤਾਂ ਹੈ, ਨੀ ਵੈਸੇ ਕੱਲ ਵੀ ਮੈਂ ਕਿਹਾ ਸੀ ਸਰ। ਕੀ ਕਰਨਾ ਤਾਂ, ਹੁਣ ਤੇ ਕਹਿ ਦੇ ਵਿਹਲੇ ਬੈਠੇ ਰਹੋ। ਅਹ ਕੁਛ ਨੀ ਮੈਂ ਕਿਹਾ ਸਰ ਫਿਰ ਤਿੰਨ ਵਜੇ ਚੱਲਣਾ ਕਹਿੰਦੇ ਆਹੋ ਕੋਈ ਗੱਲ ਨੀ ਤਿੰਨ ਵਜੇ ਚੱਲ ਜਾਓ। ਵਕੀਲ ਆ ਮੈਨੂੰ ਇਹ ਦੱਸਿਓ ਕੀ ਜੇ ਪਨੀਰ ਦੀ ਸਬਜ਼ੀ ਹੈ ਉਹ ਕਿੱਦਾਂ ਬਣਾਉਣੀ ਹੈ। ਇਹ ਏਦਾਂ ਤਾਂ ਨੀ ਬਨਾਣੀ ਮੇਰੀ ਮੰਮੀ ਨੇ ਤਾਂ ਮੈਨੂੰ ਦੱਸਿਆ ਕਿ ਪੁਨੀਰ ਜੇ ਉਹ ਉਹ ਪਹਿਲੇ ਤਾਂ ਜੀਰਾ ਜਿਹਾ ਹੁੰਦਾ ਉਹਨੂੰ ਪਹਿਲਾਂ ਤੇਲ ਚ ਗਰਮ ਕਰਲੋ ਥੋੜਾ ਜਿਹਾ।
ਆਹੋ।
ਉਸ ਵਿੱਚ ਤੇਲ ਉਸ ਵਿੱਚ ਉਹ ਪਾ ਲੋ ਜੀਰਾ ਜਿਹਾ ਤੇ ਥੋੜੇ ਜਿਹੇ ਟਮਾਟਰ ਤੇ ਥੋੜਾ ਜਿਹਾ ਪਿਆਜ ਪਾ ਕੇ ਪਨੀਰ ਪਨੀਰ ਪਾ ਕੇ ਫਿਰ ਉਹਨੂੰ ਕਰ ਦਿਉ
ਇਦਾਂ ਹੀ ਬੰਦਾ ਨਾ ਆਹੋ ਏਦਾਂ ਹੀ ਬੰਦਾ ਹੈਗਾ। ਨਾ ਨਾ ਉਹ ਤੇ ਨਮਕ ਪਾਓ ਤੇ ਸਾਨੂੰ ਨਮਕ ਤੇ ਹਲਦੀ ਦੇ ਮਸਾਲੇ ਜੇ ਹਾਂ।
ਆਹੋ ਆਹੋ ਨਮਕ ਪਾਲੋ ਥੋੜਾ ਜਿਹਾ ਬਾਕੀ ਰਮਦਾਰ ਮਿਰਚ ਰੰਗ ਲੈੰਣ ਲਈ ਹਲਦੀ ਜੇਹੀ ਥੋੜੀ ਜਿਹੀ ਬਣ ਜਾਂਦਾ ਸੌਖਾ ਹੈ ਵੈਸੇ ਪਨੀਰ ਬਨਾਉਣਾ ਵੀ ਪਰ ਸਾਡੇ ਕੋਲ ਹੈ ਨਾਂ ਇੰਨਾ ਪਨੀਰ।
ਬਾਕੀ ਚਲੋ ਵੇਖਦੇ ਆ ਇਹਨਾ ਤਾਂ ਇਦਾਂ ਹੀ ਬਣਾ ਲਾਂਗੇ। ਬਾਅਦ ਚੋਂ ਕੀ ਖਿਲਾਣਾ?
ਆਹੋ, ਤੁਸੀਂ ਖਾਂਦੇ ਹੋ ਵੈਸੇ ਪਨੀਰ?
ਆਹੋ ਮੈਂ ਭੁਰਜੀ ਖਾਂਦੀ ਹਾਂ ਸਿਰਫ ਮੈਨੂੰ ਨਾ ਉਦਾਂ ਦਾ ਨੀ ਪਸੰਦ ਹੈ। ਉਹ ਮਟਰ ਪਨੀਰ ਜਾ ਨਹੀਂ ਪਸੰਦ। ਮੈਨੂੰ ਨਾ ਬੜਾ ਕੇੜਾ ਜਿਹਾ ਲੱਗਦਾ ਪਤਾ ਨੀ ਕਿਉਂਦਾ ਪੀਸ ਨਾ ਮੇਰੇ ਗਲੇ ਵਿੱਚ ਲੱਗਦੇ ਆ ਕੀ ਕੀ ਪਤਾ ਨੀ ਕੀ। ਖਾ ਰਹੇ ਹੋ ਛੀ ਛੀ ਮੈ ਪਤਾ ਨਹੀਂ ਕਿੱਧਰ ਦੀ ਗਲੀਚ ਲਿਆਂਦੀ।
ਅੱਛਾ।
ਆਹੋ ਬਾਕੀ ਇਹ ਵਾਲਾ ਪਨੀਰ ਖਾ ਲੈਣਾ ਕਿਉਂਕਿ ਸਵਿਚ ਨਾ ਟਮਾਟਰ ਪਿਆਜ ਹੁੰਦੇ ਨੇ ਤੇ ਜ਼ਿਆਦਾ ਫਰਕ ਨੀ ਲੱਗਦਾ ਮੈਨੂੰ ਕੀ ਆਹੋ ਕੀ ਪਨੀਰ ਆ ਕੀ ਆ ਟਮਾਟਰ ਪਿਆਜ ਜੇ ਲੱਗਦੇ ਮੈਨੂੰ। ਬਾਕੀ ਤੁਸੀਂ ਕਹਿ ਰਹੇ ਸੀ ਟਮਾਟਰ ਪਿਆਜ ਵਾਲੀ ਸਬਜ਼ੀ ਉਹ ਕਿੱਦਾਂ ਬਣਦੀ ਹੈ? ਹੈਲੋ ਤੁਹਾਡੀ ਆਵਾਜ਼ ਨਹੀਂ ਆ ਰਹੀ। ਚਲੋ ਕੋਈ ਗੱਲ ਨਹੀਂ ਤੁਹਾਡੀ ਆਵਾਜ਼ ਨਹੀਂ ਆ ਰਹੀ। ਤੁਸੀਂ ਇਹ ਦੱਸੋ
ਹੈਲੋ ਹੈਲੋ।
ਹਾਂਜੀ ਤੁਹਾਡੀ ਆਵਾਜ਼ ਨੀ ਆ ਰਹੀ ਸੀ ਨਾ ਤੇ ਐ ਲੱਗਿਆ। ਹੋਰ ਦੱਸੋ ਮੰਮੀ ਡੈਡੀ ਠੀਕ ਨੇ?
ਆਹੋ ਸਭ ਵਧੀਆ ਤੁਸੀਂ ਦੱਸੋ ਤੁਹਾਡੇ ਘਰ ਚ ਸਭ ਵਧੀਆ?
ਆਹੋ ਮੰਮੀ ਵਧੀਆ ਮੇਰੀ ਤਾਂ ਉਹ ਕਹਿ ਰਹੀ ਸੀ ਮੈਨੂੰ ਵੀਡੀਓ ਕੋਲ ਕਰਕੇ ਦੱਸਦੀ ਰਹੀ। ਕੀ ਕਰ ਰਹੀ ਹੈ ਕੀ ਨਹੀਂ ਕਰ ਰਹੀ ਮੈਂ ਕਿਹਾ ਹੁਣ ਕੀ ਤੁਹਾਨੂੰ ਦੋ ਦੋ ਮਿੰਟਾਂ ਵਿੱਚ ਕੋਲ ਹੀ ਕਰਦੀ ਰਵਾਂ। ਮੈਂ ਕਿਹਾ ਮੱਥੇ ਤੇ ਹੀ ਫੋਨ ਲਾ ਲੈਣਾ ਹੀ ਲੈ ਲੈਣਾ ਤਾਂ ਕੋਲ ਕਰਦੀ ਰਹਿੰਦੀ ਕੰਨੇ ਕੰਨੇ ਤੁਸੀਂ ਦੇਖਦੇ ਰਹੀਓ। ਕੀ ਕਰ ਰਹੀ ਹੈ ਕਿੱਧਰ ਜਾ ਰਹੀ ਹੈ? ਹੂ ਬਾਕੀ ਉਹ ਮੰਮਿਆਂ ਨੂੰ ਵੀ ਟੈਨਿਸ਼ ਹੋ ਜਾਂਦੇ ।
ਆਹੋ ਹੁੰਦੀ ਹੁੰਦੇ ਆ।
ਚਲੋ ਠੀਕ ਹੈ ਚਲੋ ਫਿਰ ਕਰਦੇ ਆਂ ਆਪਾਂ ਗੱਲ ਫਿਰ ਕਦੇ ਠੀਕ ਹੈ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।